ਸਤਿ ਸ੍ਰੀ ਅਕਾਲ ਕਾਲ ਹੋਰ ਠੀਕ ਹੋ ਤੁਸੀਂ
ਹਾਂਜੀ ਯ ਠੀਕ ਤੁਸੀ ਸੁਣਾਓ
ਵੀ ਵਧੀਆ ਘਰ ਬਰ ਬੱਚੇ ਸਭ ਵਧੀਆ
ਹਾਂ ਹਾਂਜੀ ਠੀਕ ਠਾਕ ਹੋਰ ਤੁਸੀਂ ਕੀ ਕਰਦੇ ਤੁਸੀਂ
ਬਸ ਕੁਛ ਨਹੀਂ ਸ਼ਾਮ ਦਾ ਟਾਈਮ ਸੀ ਬਸ ਹੁਣ ਐਵੇਂ ਮੈਂ ਉੱਪਰ ਬਹਿੰਦੀ ਹ ਸੀਣਾ ਲੋਭ ਵੀ ਚੋ ਰੱਖਿਆ ਦਾ ਏ। ਮਤਲਬ ਗਾਰਡਨਿੰਗ ਥੋੜੀ ਜਿਹੀ ਕੀਤੀ ਦੀ ਐ। ਤੇ ਉਹ ਜੋ ਸਰਕਲ ਵਾਲਾ ਝੂਲ ਲੌਂਦਾ ਨਾ ਉਡਾ ਕੇ ਬਸ ਜਾ ਸੁਣਰੀ ਸੀ।
ਵਾਹ, ਐ ਵੀ ਤੇ ਇੱਕ ਥੈਰੇਪੀ ਹੁੰਦੀ ਐ। ਮਾਇੰਡ ਨੂੰ ਰਿਲੈਕਸ ਕਰਨ ਲਈ।
ਹਾਂ ਹਾਂ ਬਸ ਸ਼ਾਮ ਦੇ ਅੱਧਾ ਘੰਟਾ ਬਹਿ ਜਾਂਨੀ ਆਂ ਮੈਂ।
ਅੱਛਾ ਅੱਛਾ, ਬਹੁਤ ਈ ਗੱਲ ਐ। ਪਤਾ ਇਹ ਸਾਰਾ ਦਿਨ ਚ ਇੰਨੀ ਸ ਸਟ੍ਰੈਸ ਹੋ ਜਾਂਦੀ ਐ ਨਾ। ਤੇ ਉਸ ਤੋਂ ਬਾਅਦ ਦਿਲ ਕਰਦਾ ਐ ਕਿ ਕਿਸੇ ਸ਼ਾਂਤ ਜਗ੍ਹਾ ਤੇ ਨਾ ਬੰਦਾ ਆਰਾਮ ਨਾਲ ਨਾ ਰਿਲੀਫ ਕਰੇ ਬਹਿ। ਇੱਕ ਕੱਪ ਚਾਹ ਦਾ ਜਾਂ ਕੌਫ ਈ ਦਾ ਹੋਏ ਕੋਲ। ਔਰ ਬੰਦਾ ਆਰਾਮ ਨਾਲ ਮਿਊਜਿਕ ਸ
ਬਿਲਕੁਲ ਬਿਲਕੁਲ ਉਹੀ ਥੈਰੇਪੀ ਹੋ ਜਾਂਦੀ ਐ। ਸਾਰਾ ਦਿਨ ਕੰਮ ਕਰ ਕਰਕੇ ਬੰਦਾ ਥੱਕ ਜਾਂਦਾ ਏ। ਤੇ ਬਸ ਫੇਰ ਐਵੇਂ ਹੋ ਕੇਂਦੇ ਤੇ ਬਸ ਸ਼ਾਮੀ ਬੈਠ ਕੇ ਮੈਂ ਥੋੜ੍ਹੀ ਦੇਰ, ਐਵੇਂ ਗਾਣੇ ਗੂਣੇ ਲਾ ਕੇ ਚਿੱਲ ਕਰ ਲੈਂਨੀ ਆਂ।
ਅੱਛਾ ਤੁਹੀ ਗਾਰਡਨਿੰਗ ਕੀਤੀ ਚ ਮੈਂ ਵੀ ਕੀਤੀ ਦੀ ਏ। ਹਾਂਜੀ ਮੈਂ ਵੀ ਕੀਤੀ ਦੀ ਆ, ਮੈਂ ਵੀ ਨਾ ਐਵੇਂ ਹਾਂ ਪਰ ਮੇਰੇ ਕੋ ਤੇ ਨੀ ਹੈਗੀ ਮੈਂ ਤੇ ਨੋਰਮਲ ਆਪਣੀ ਨਾ ਦੋ ਉਹ ਬੈਂਡ ਦੀਆਂ ਹੁੰਦੀਆਂ ਨਾ ਕੁਰਸੀਆਂ
ਹਾਂਜੀ ਹਾਂਜੀ।
ਹਾਂਜੀ। ਮੈਂ ਨਾ ਉਹ ਰੱਖੀਆਂ ਹੋਈਆਂ ਉਥੇ ਤੇ ਓਥੇ ਬੈਠਦੇ ਆ ਸਵੇਰੇ।
ਹ ਦੱਸਦੀ ਪਈਆਂ ਮੈਂ ਵੀ ਆਪਣੇ ਨਾ ਬਾਹਰ ਬਾਲਕਨੀ ਬਣੀ ਦੀ ਆ। ਸ਼ਾਮ ਨੂੰ ਬਿਲਕੁਲ ਰਿਲੈਕਸ ਗਾਣੇ ਸੁਣਦੀ ਆ ਆਰਾਮ ਨਾਲ ਨਾ ਹੈਲੋ। ਹੈਲੋ। ਹੈਲੋ। ਹੈਲੋ।